ਹੈਲੋ ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਹਾਲ ਨੇ ਤੁਹਾਡੇ
ਬਸ ਵਧੀਆ ਤੁਸੀਂ ਸੁਣਾਓ
ਹਾਂਜੀ ਮੇਰਾ ਵੀ ਵਧੀਆ ਹੋਰ ਬਸ ਮੈਂ ਤਾਂ ਹਜੇ ਥੋੜ੍ਹਾ ਜਿਹਾ ਨਾ ਮੂਵੀ ਵੇਖ ਕੇ ਹਟੀ ਸੀ ਉਹ ਅਹ ਅੱਛਾ ਜੀ ਤੁਹਾਨੂੰ ਮੂਵੀ ਦੇਖਣਾ ਜ਼ਿਆਦਾ ਪਸੰਦ ਹੈ ਕਿ ਕਿਤਾਬਾਂ ਪੜ੍ਹਨਾ
ਮੇਰਾ ਤਾਂ ਦੋਨੋਂ ਵੀ ਹੁੰਦਾ ਕਦੋਂ ਕਦੇੋਂ ਮੂ ਵੀ ਕਦੋਂ ਕਿਤਾਬਾਂ ਮੂਵੀ ਤੋਂ ਬੋਤ ਘੱਟ ਦੇਖੀ ਜਾਂਦੀ ਹੈ
ਅੱਛਾ ਮੂਵੀ ਅੱਛਾ ਜੀ ਮੇਰਾ ਤੇ ਮੈਨੂੰ ਸਭ ਤੋਂ ਜ਼ਿਆਦਾ ਮੈਨੂੰ ਤਾਂ ਮੂਵੀ ਦੇਖਣਾ ਜ਼ਿਆਦਾ ਪਸੰਦ ਹੈ ਕਿਉਂ ਕਿ ਨਾ ਉਹਨੂੰ ਦੇਖ ਕੇ ਨਾ ਉਹਦੀ ਇਮੇਜ ਸਾਡੇ ਦਿਮਾਗ ਵਿੱਚ ਨਾ ਹਮੇਸ਼ਾ ਲਈ ਬੈ ਜਾਂਦੀ ਹੈ ਹੈ ਨਾ ਹਾਂਜੀ ਹੁਣ ਕਿਤਾਬ ਵਿੱਚ ਵੀ ਓ ਵਾਲੀ ਕਿਤਾਬਾਂ ਅੱਛੀਆਂ ਲੱਗਦੀਆਂ ਨੇ ਜੋ ਸਾਡੀ ਲੈਂਗੁਏਜ ਵਿੱਚੋਂ ਹੁਣ ਜਿਵੇਂ ਕੋਈ ਇੰਗਲਿਸ਼ ਦੀ ਕਿਤਾਬ ਹੋਏ ਨਾ ਜਦੋਂ ਅੱਧੀ ਚੀਜ਼ਾਂ ਸਮਝ ਹੀ ਨਹੀਂ ਆ ਰਹੀਆਂ ਹੁੰਦੀਆਂ ਨੇ ਨਾ ਇਸ ਲਈ ਫਿਰ ਇੰਨਟਰਸਟ ਹੀ ਨਹੀਂ ਆਂਦਾ ਪੜ੍ਹਨ ਵਿੱਚ
ਨਹੀਂ ਨਹੀਂ ਉਹ ਤਾਂ ਗੱਲ ਹੈ ਹੀ ਨਹੀਂ ਤੁਸੀਂ ਮੂਵੀ ਵੀ ਦੇਖ ਲਓ ਨਾ ਉੱਦਾਂ ਦੀ ਦੇਖੋ ਨਾ ਜਿਵੇਂ ਜੋ ਅੱਛੀ ਹੋਏ
ਹਾਂਜੀ ਸਹੀ ਗੱਲ ਹੈ ਜੋ ਕੁਛ ਇੰਸਪੀਰੇਸ਼ਨ ਮਿਲੇ
ਹਾਂਜੀ ਉਹਦੇ ਨਾਲ ਲੇਕਿਨ ਜੋ ਕੋਈ ਕੋਈ ਮੂਵੀ ਇੱਦਾਂ ਦੀ ਹੁੰਦੀ ਨਾ ਜੋ ਦੇਖ ਸਕ ਅਤੇ ਇਹ ਨਹੀਂ ਹੁੰਦਾ ਅੱਧੀ ਦੇਖ ਲਓ ਇੰਨਟਰਸਟ ਹੀ ਨਹੀਂ ਹੁੰਦਾ ਅੱਗੇ ਤਾਂ ਪਾਰਟੀ
ਸਹੀ ਗੱਲ ਹੈ ਹਾਂਜੀ ਪੈਲਾਂ ਤਾਂ ਓਦਾ ਥੋੜਾ ਜਿਹਾ ਟ੍ਰੇਲਰ ਵੇਖ ਲਓ ਨਾ ਕਿ ਉਹਦੇ ਚ ਹੈ ਕੀ ਸਾਡੇ ਦੇਖਣ ਲਾਇਕ ਹੈਗੀ ਹੈ ਨਹੀਂ ਹੈਗੀ ਉਹਨੂੰ ਸ ਉਹਦੇ 'ਚ ਸਾਨੂੰ ਕੀ ਸਿੱਖਣ ਨੂੰ ਮਿਲੇਗਾ ਤਾਂ ਹੀ ਸਾਨੂੰ ਮੂਵੀ ਵੀ ਵੇਖਣੀ ਚਾਈਦੀ ਹੈ
ਸਹੀ ਗੱਲ ਹੈ ਵਹੀ ਬਾਈ ਮੈਂ ਨਾ ਜ਼ਿਆਦਾਤਰ ਤੋਂ ਨਹੀਂ ਦੇਖਦੀਆਂ ਕਦੋਂ ਹੋਇਆ ਤੂੰ ਦੇਖਦੀ ਅਦਰਵਾਈਜ਼ ਮੈਂ ਨਹੀਂ ਦੇਖਦੀ ਹਾਂ ਉਹ ਵੀ ਉਹ ਪੰਜਾਬੀ ਮੂਵੀ
ਹਾਂਜੀ ਪੰਜਾਬੀ ਮੂਵੀਆਂ ਤੇ ਦੇਖੋ ਹੁਣ ਜੋ ਸਾਡੀ ਲੈਂਗੁਏਜ ਵਿੱਚ ਹੁੰਦੀਆਂ ਨੇ ਨਾ ਉਹ ਸਾਨੂੰ ਹੋਰ ਜ਼ਿਆਦਾ ਮਜ਼ਾ ਆਂਦਾ ਹੈ ਹੁਣ ਉਹਦੇ ਚ ਸਾਨੂੰ ਸਿੱਖਣ ਨੂੰ ਵੀ ਮਿਲਦਾ ਹੈ ਹੁ ਬੱਚਿਆਂ ਨੂੰ ਵੀ ਹੁਣ ਜਿਵੇਂ ਜੋ ਨਵੀਂ ਪੀੜ੍ਹੀ ਹੈਗੀ ਹੈ ਉਹ ਟੀ ਵੀ ਵਿੱਚ ਅਗਰ ਜੋ ਮੂਵੀ ਵੇਖੇਗੀ ਉਹ ਉਹਹੀ ਕੁਛ ਨਾ ਕੁਛ ਘਰੇ ਵੀ ਬੋਲਣਗੇ
ਉਹੀ ਵਹੀ ਬਰਾਬਰ ਸਹੀ ਗਲ ਹੈ ਇਸੇ ਕਰਕੇ ਬੱਚਿਆਂ ਨਾਲ ਤਾਂ ਬੈ ਕੇ ਤ ਉਹ ਮੂਵੀ ਤੋਂ ਨਹੀਂ ਦੇਖੀ ਜਾਂਦੀ ਹੈ
ਸਹੀ ਗੱਲ ਹੈ ਦੂਜੀਆਂ ਮੂਵੀਆਂ ਦੇ ਵਿੱਚ ਹੀ ਚਲੋ ਹਾਸੀ ਮਜ਼ਾਕ ਹੁੰਦੀ ਹੈ ਬਟ ਹਿੰਦੀ ਵਿੱਚ ਫਿਰ ਸਾਨੂੰ ਨਾ ਉਹਨਾਂ ਨੂੰ ਵੀ ਚੀਜ਼ਾਂ ਦਿਮਾਗ 'ਚ ਬੈਠ ਜਾਂਦੀਆਂ ਨੇ
ਬਰਾਬਰ ਨੀ ਉਹ ਤੋਂ ਬੈਂਦੀ ਚ ਗੱਲਾਂ ਤੁਸੀਂ ਜੋ ਵੀ ਕਰਲਓ ਹੁਣ ਅੱਜ ਕੱਲ੍ਹ ਬੱਚੇ ਮ ਮੋਬਾਇਲ ਦੇਖਦੇ ਨਾ ਜਿੱਦਾ ਤੁਸੀਂ ਥੋੜੀ ਦੇਰ ਵੀ ਦਸ ਮਿੰਟ ਮੋਬਾਇਲ ਦਿਖਾ ਦੋ ਉਹ ਤੁਰੰਤ ਉਹ ਕੈਚ ਕਰਾਂਗੇ ਸਾਰੇ
ਸਹੀ ਗੱਲ ਹੈ ਹਾਂਜੀ ਹਾਂਜੀ ਉਹਨਾਂ ਕਿਤਾਬਾਂ ਵਿੱਚ ਤਾਂ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇੰਟਰਸਟ ਹੀ ਨਹੀਂ ਰਹਿ ਗਿਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਬੁੱਕ ਰੀਡਿੰਗ ਵੀ ਹੋ ਸਹੀ ਪਹਿਲਾਂ ਹੋਇਆ ਕਰਦੀ ਸੀ, ਕਿਉਂਕਿ ਪਹਿਲਾਂ ਤਾਂ ਫਿਲਮਾਂ ਇੰਨੀਆਂ ਹੁੰਦੀਆਂ ਹੀ ਨਹੀਂ ਸਿਗਿਆਂ
ਨਹੀਂ ਬਰਾਬਰ ੳ ਤਾਂ ਹੈ ਹੀ, ਪਹਿਲੇ ਕਿਤੇ ਨਾ ਪਹਿਲੇ ਥੋੜੀ ਧਿਆਨ ਦਿੰਦੇ ਸੀ ਜ਼ਿਆਦਾ ਇੰਨਾ
ਹਾਂਜੀ, ਹੁੰਦੀਆਂ ਵੀ ਸੀ ਤੇ ਚਲੋ ਹਾਂ ਦੇਖਣ ਜਾਣਾ ਪੈਂਦਾ ਸੀ, ਹੁਣ ਤਾਂ ਟੀ ਵੀ ਵਿੱਚ ਹੀ ਸਭ ਆ ਜਾਂਦਾ, ਫੋਨ ਵਿੱਚ ਸਭ ਆ ਜਾਂਦਾ ਹੁਣ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ।
ਨਹੀਂ ਹੁਣ ਤੋ ਕਿੱਥੇ ਜਾਣਾ, ਸੱਚੀ ਗੱਲ ਹੈ ਹੁਣ ਤੋ ਕਿੱਥੇ ਵੀ ਨਾ ਜਾੳ, ਤੁਸੀ ਫੋਨ ਚ ਹੀ ਦੇਖ ਪੂਰਾ, ਲੇਕਿਨ ਕੋਈ- ਕੋਈ ਮੂਵੀ ਇੱਦਾਂ ਦੀ ਹੁੰਦੀ ਨਾ, ਬੱਚਿਆਂ ਦੇ ਸਾਹਮਣੇ ਨਹੀਂ ਦੇਖੀ ਜਾਂਦੀ।
ਸਹੀ ਗੱਲ ਐ। ਸਹੀ ਗੱਲ ਐ। ਉਹਹੀ ਚੀਜ਼ ਹੈ ਨਾ, ਤੇ ਉਹਨਾਂ ਨੂੰ ਬਚਪਨ ਤੋਂ ਹੀ ਸਾਨੂੰ ਬੁੱਕ ਰੀਡਿੰਗ ਦੀ ਵੀ ਹੈਬਿਟ ਪਾੳਣੀ ਚਾਹੀਦੀ ਹੈ। ਕਿਉਂਕਿ ਹੁਣ ਉਹਨਾਂ ਨੂੰ ਇੱਕ ਵਾਰ ਇੰਟਰਸਟ ਆ ਗਿਆ ਨਾ, ੳਹ ਅਪਣੇ ਆਪ ਹੀ ਫਿਰ ਉਹ ਨਵੀਆਂ ਨਵੀਆਂ ਬੁੱਕਸ ਲਿਆ ਕੇ ਪੜਨ ਲੱਗ ਜਾਣਗੇ, ਕਿਉਂਕਿ ਅੱਜ ਕੱਲ ਤੇ ਇੰਨੀਆਂ ਲਾਈਬ੍ਰੇਰੀਜ਼ ਹੋ ਗਈਆਂ ਨੇ, ਉੱਥੇ ਬੱਚੇ ਆਰਾਮ ਨਾਲ ਜਾ ਸਕਦੇ ਨੇ, ਪੜ ਸਕਦੇ ਨੇ। ਬੁੱਕ ਫੋਨ ਹੁਣ ਤੇ ਪੂਰੀ- ਪੂਰੀ ਬੁੱਕ ਫੋਨ ਚ ਵੀ ਪੂਰੀ ਹੈਗੀ, ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਔ, ਉਹਦਾ ਔਡੀਓ ਸੁਣ ਸਕਦੇ ਔ, ਪਤਾ ਹੈ ਤੁਹਾਨੂੰ।
ਹਾਂਜੀ ਬਰਾਬਰ, ਹੈਗਾ ਨਾ। ਅੱਜ ਕੱਲ੍ਹ ਤਾਂ ਬੁੱਕਾਂ ਵੀ ਉਧਾਂ ਦੀ ਆਈਆਂ ਹੈ ਨਾ।
ਹਾਂਜੀ, ਹਾਂ ਹਾਂ ਕੋਵਂਦਾ ਟਾਈਪ ਹੂੰ ਹੂੰ ਹਾਂਜੀ।
ਪਹਿਲੇ ਇਹ ਜ਼ਮਾਨੇ ਉਸ ਸਾਈਡ ਨਹੀਂ ਸੀ। ਉਸ ਟਾਈਮ ਤੇ ਇਹ ਸਭ ਚੀਜ਼ਾਂ ਨਹੀਂ ਸੀ।
ਹਾਂਜੀ, ਸਹੀ ਗੱਲ ਏ। ਸਹੀ ਗੱਲ ਏ।
ਉਹ ਵੀ ਲੇਕਿਨ ਬੱਚੇ ਨਹੀਂ ਪਢ਼ਦੇ, ਉਹ ਵੀ ਬੱਚੇ ਹੱਥ ਨਹੀਂ ਲਗਾਂਦੇ
ਹੂ।
ਉਹਨਾਂ ਨੂੰ ਚਾਹੀਦਾ ਰੀਲਾਂ ਹੋ ਗਈ ਰੀਲ ਹੋ ਗਈ ਹੈ, ਜਿਵੇਂ ਯੂਟਿਊਬ ਦੇਖ ਲੋ
ਹੂ ਹੁਣ ਮਾਰਕੀਟ ਵਿੱਚ ਹੈਗੀਆਂ ਹੀ ਨਹੀਂ ਨੇ ਬੁੱਕਸ, ਤੁਹਾਨੂੰ ਇੰਨੀਆਂ ਮੁਸ਼ਕਿਲ ਨਾਲ ਮਿਲਦੀਆਂ ਨੇ ਕਿਉਂਕਿ ਹੁਣ ਉਹ ਰਹ ਹੀ ਨਹੀਂ ਗਿਆ ਸਭ
ਉਹੀ ਉਹੀ ਬਰਾਬਰ ਸਹੀ ਗੱਲ ਏ, ਨਹੀ ਰਿਹਾ।
ਹਾਂਜੀ।
ਮਾਰਕਿਟ ਚ ਹੁਣ ਕਿੱਥੇ ਹੈ ਜ਼ਿਆਦਾ, ਨਾ ਹੈ ਹੀ ਨਹੀਂ ਵੈਲਿਊ ਨਹੀ ਹੈ ਜ਼ਿਆਦਾ।
ਸਹੀ ਗੱਲ ਏ। ਹੁਣ ਤੇ, ਹੂ ਹੂ
ਮੈਂ ਖੁਦ ਬੁੱਕਾਂ ਦਾ ਅੱਜ ਕੱਲ ਲਾਇਬ੍ਰੇਰੀ, ਤੁਸੀ ਸਕੂਲੇ ਦੇਖ ਲੋ, ਬੱਚਿਆਂ ਨੂੰ ਬੋਲੋ ਨਾ ਲਾਇਬ੍ਰੇਰੀ ਚ ਜਾਣਾ ਲਾਈਬ੍ਰੇਰੀ ਦੇ ਵਿੱਚ ਜਾਓ ਗੀ ਨਹੀਂ, ਬੋਲਦੀ ਉੱਥੇ ਬੁੱਕ ਦੇਖਣੀ ਹੁੰਦੀ ਏ। ਟੀਚਰ ਸਾਨੂੰ ਬੁੱਕ ਬੋਲਦੀ ਬੁੱਕ ਲਰਣ ਕਰੋ, ਤੁਸੀਂ ਰੀਡ
ਹੂ ਏਹੀ ਗੱਲ ਆ। ਪਹਿਲਾਂ ਬੱਚੇ ਇਸ਼ੂ ਕਰਾਉਂਦੇ ਸੀ, ਘਰ ਲੈ ਕੇ ਜਾਂਦੇ ਸੀ, ਫਿਰ ਇੱਕ- ਇੱਕ ਹਫ਼ਤੇ ਪਢ਼ਦੇ ਸੀ। ਫਿਰ ੳਹ ਜਾ ਕੇ ਕਿਤੇ ਜਾ ਕੇ ਦਿੰਦੇ ਸੀ।
ੳਹੀ ੳਹੀ ਬਰਾਬਰ, ਲੇਕਿਨ ਅੱਜ ਕੱਲ ਦੇ ਬੱਚੇ ਨਈ ਉਸ ਸਕੂਲ ਦਾ ਜਿਹੜੇ ਉਹ ਸਬਜੈਕਟ ਦੇ ਬੁੱਕ ਨਹੀਂ ਪਢ਼ ਕੇ ਰੈਡੀ
ਸਹੀ ਗੱਲ ਏ, ਹਾਂਜੀ। ਐਕਸਟਰਾ ਤੇ ਉਹ ਪਢ਼ ਨਹੀ ਨਹੀਂ ਔਰ ਉਹ ਵੀ ਉਹਨਾਂ ਦੇ ਇੰਟਰਸਟ ਦੀ ਹੋਣੀ ਚਾਹੀਦੀ ਹੈ। ਜਿਨ ਕੂ ਜਿਨੂ ਕਹਾਨੀਆਂ ਪਸੰਦ ਨੇ, ਕਿਸੇ ਨੂੰ ਹਸੀ ਮਜ਼ਾਕ ਪਸੰਦ ਏ, ਕੋਮਿਕ ਹੁੰਦੀਆਂ ਨੇ ਬੱਚੇ ਬੱਚਿਆਂ ਦੀ, ਤੇ ਉਹ ਸਭ ਫੇਰ ਖ਼ਰੀਦ ਕੇ ਵੀ ਕੀ ਫਾਇਦਾ, ਜਦ ਬੱਚਿਆਂ ਨੇ ਫੋਨ ਚ ਹੀ ਦੇਖਣਾ ਏ।
ਕੁਛ ਨੀ ਕੋਈ ਫਾਇਦਾ ਨਈ ਓ ਮੇਰੀ ਕੁੜੀ ਹੈਗੀ ਏ, ਓ ਓਨਾਂ ਨੂੰ ਸਕੂਲੋਂ ਮਰਾਠੀ, ਹਿੰਦੀ ਦੀ ਸਟੋਰੀ ਬੁੱਕ ਮਿਲੀ ਏ, ਓ ਅੱਜੇ ਤੱਕ ਓਨੇ ਹੱਥ ਵੀ ਨੀ ਲਗਾ ਕੇ ਦੇਖੀ।
ਹਾਂਜੀ, ਓ ਨਾ ਪਰ ਅੱਜ ਕੱਲ੍ਹ ਐ ਵੀ ਨਾ ਹੁਨ ਸਕੂਲ ਵਾਲਿਆਂ ਨੇ ਵੀ ਤਾਂ ਏਨਾ ਜਾਦਾ ਕੋਰਸ ਵਧਾ ਦਿੱਤਾ ਐ। ਬੱਚੇ ਐਕਸਟਰਾ ਕੀ ਕਰਨ। ਓਨਾਂ ਨੂੰ ਲੱਗਦਾ ਏੰਟਰਟੇਨਮੈਂਟ ਲਈ ਆਪਾਂ ਟੀ ਵੀ ਵੇਖੀਏ।
ਵੋਈ ਵਈ ਓਨਾਂ ਨੂੰ ਟੀ ਵੀ ਯਾ ਤਾਂ ਮੋਬਾਇਲ ਚਾਈਦਾ। ਕਾਰਟੂਨ ਲਗਾ ਦੋ ਯਾ ਤੋ ਮੋਬਾਇਲ ਦੇ ਦੋ ਫਿਰ ਸਾਨੂੰ ਯੂਟਿਊਬ ਦੇਖ
ਸਈ ਗੱਲ ਐ। ਓਨਾਂ ਨੇ ਫਿਰ ਓ ਵੈਲਿਊ ਕੰਟੈਂਟ ਨੀ ਰਹਿ ਗਯਾ ਹੁਨ ਜਿਵੇਂ ਜੋ ਸਾਡੀਆਂ ਧਾਰਮਿਕ ਬੁੱਕਾਂ ਹੁੰਦੀਆਂ ਨੇ ਓ ਓਹ ਹੁਨ ਆਪਾਂ ਵੀ ਨੀ ਪੜ੍ਹਦੇ ਕਿਉਂਕਿ ਆਪਾਂ ਜੋ ਸੁਣਿਆ ਏ ਓ ਓਹੀ ਆਪਾਂ ਅੱਗੇ ਦੱਸਦੇ ਆਂ ਬੱਚਿਆਂ ਨੂੰ ਜੋ ਆਪਾਂ ਪਹਿਲਾਂ ਸੁਨ ਚੁੱਕੇ ਆਂ ਕਥਾ ਵਿੱਚ ਯਾ ਆਪਾਂ ਅਪਨੇ ਵੱਡਿਆਂ ਤੋਂ ਸੁਨੇਆ ਏ ਜੋ ਸਾਖੀਆਂ ਸੁਣੀਆਂ ਨੇ ਆਪਾਂ ਓਹੀ ਦੱਸਦ ਦੇ ਅੱਗੇ ਬਟ ਹੁਨ ਆਪਾਂ ਸੋਚੀਏ ਕਿ ਆਪਾਂ ਪੂਰਾ ਇਤਿਹਾਸ ਪੜ੍ਹੀਏ ਤੇ ਨਾ ਸਾਡੇ ਕੋਲ ਵੀ ਅਪਣੇ ਰੂਟੀਨ ਨਾਲੋਂ ਕੋਈ ਟਾਈਮ ਹੀ ਨੀ ਆਪਾਂ ਸੁਣ ਸਕਦੇ ਆਂ ਬਟ ਆਪਾਂ ਪੜ੍ਹਨ ਵਿੱਚ ਬੜੀ ਮੁਸ਼ਕਿਲ ਹੁੰਦੀ ਏ।
ਨਈ ਬੋਤ ਸਈ ਗੱਲ ਓ ਦੇਖੋ ਹਰ ਇੱਕ ਚੀਜ਼ ਓ ਮਾਂ ਪਿਓ ਤੇ ਬੱਚਾ ਸਿੱਖਦਾ।
ਸਈ ਗੱਲ ਐ ਹਾਂਜੀ।
ਅਗਰ ਘਰ 'ਚ ਅਪਨੇ ਵੱਡੇ ਕਰਦੇ ਰਏਗੇ ਨਾ ਤਾਂ ਬੱਚਾ ਓ ਚੀਜ਼
ਹਾਂਜੀ ਪਹਿਲਾਂ ਹੁੰਦਾ ਸੀ ਜੋ ਜਿਵੇਂ ਹੁਣ ਆ ਪਾਠ ਕਰਨਾ, ਗ੍ਰੰਥ ਪੜ੍ਹਨਾ ਪਰ ਲੋਕਾਂ ਨੇ ਪਹਿਲਾਂ ਆਪਣੀਆਂ ਓ ਹੁੰਦੀਆਂ ਨੀ ਬੁਕ ਕਾਂ ਆਂਦੀਆਂ ਸੀਗੀਆਂ ਹਫ਼ਤਾ ਵਾਰੀਆਂ। ਤੇ ਮੀਨੇ ਵਿੱਚ ਆਂਦੀਆਂ ਨੇ ਓ ਸਾਰੀਆਂ ਦਾਦਾ ਪਰਦਾਦਾ ਲੋਕ ਪੜ੍ਹਦੇ ਸੀ। ਤੇ ਫਿਰ ਓ ਸੁਣਾਉਂਦੇ ਸੀ ਬੱਚਿਆਂ ਨੂੰ ਕਿ ਬੇਟਾ ਐ ਨਵੀਂ ਚੀਜ਼ ਹੈਗੀ ਐ, ਐ ਚੀਜ਼ ਹੋਈ ਸੀ। ਐ ਹੋਣੀ ਹੁੰਦੀ ਐ।
ਪਹਿਲੇ ਜਮਾਨਾ ਵੋਈ ਕਹ ਰੀ ਹੁਂ ਨਾ ਪਹਿਲੇ ਦਾ ਜ਼ਮਾਨਾ ਬੋਤ ਵੱਖਰਾ ਸੀਗਾ। ਅੱਜ ਦੇ ਬੱਚੇ ਜੇੜੇ ਹੈਗੇ ਨਾ ਨਈ ਓ ਸੁਨਦੇ। ਅੱਜ ਕੱਲ੍ਹ ਸਿੱਧਾ ਬੋਲ ਦੇਂਦੇ ਕਿ ਏ ਬੋਰਿੰਗ ਹੈਗੇ। ਅੱਜ ਕੱਲ੍ਹ ਦੇ ਬੱਚੇ ਸਿੱਧਾ ਏਈ ਬੋਲਦੇ ਨਾ ਬੋਰਿੰਗ ਹੈਗਾ।
ਹਾਂਜੀ।
ਏਨਾਂ ਕੁਛ ਨੀ ਹੈਗਾ ਏਦਾ ਕੁਛ ਓਨਾਂ ਨੂੰ ਬੋਰਿੰਗ ਲੱਗਦਾ ਬੋਰ ਹੁੰਦਾ ਏਦੇ ਪੜ੍ਹ ਕੇ। ਕਿਉਂਕਿ ਓਨਾਂ ਨੂੰ ਆਦਤ ਹੁਨ ਫੋਨ ਦੀ ਹੋ ਗਈ ਨਾ, ਹਾਂਜੀ ਓਨਾਂ ਨੂੰ ਆਦਤ ਫੋਨ ਦੀ ਹੋ ਗਈ ਏ। ਬਰਾਬਰ-ਬਰਾਬਰ ਬੋਲੋ।
ਸਈ ਗੱਲ ਆ ਮੈਂ ਕਹਿ ਰਹੀ ਆਂ ਜਿਨ੍ਹਾਂ ਨੂੰ ਬੁੱਕ ਬਣਾਦੇ ਓਨਾਂ ਨੂੰ ਵੀ ਥੋੜ੍ਹੀ ਇੰਟਰਸਟਿੰਗ ਬੁੱਕ ਬਣਾਣੀ ਚਾਈਦੀ ਹੁਣ ਜਿਦੇ ਬੁੱਕ ਵਿੱਚ ਇੱਕ ਵੀ ਇਮਜ ਨੀ ਹੁੰਦੀ ਬਲੈਕ ਐਂਡ ਵਾਈਟ ' ਬਿਲਕੁਲ ਮਨ ਹੀ ਨੀ ਕਰਦਾ ਪੜ੍ਹਨ ਦਾ।
ਹਾਂ ਸਈ ਗੱਲ ਐ, ਨਈ ਮਨ ਕਰਦਾ ਪੜ੍ਹਨ ਦਾ ਹਾਂ ਤੁਸੀਂ ਪ੍ਰਿੰਟ ਵਾਲੀ ਦੇਖੋ ਨਾ ਹੁਨ ਹੈਗੀ ਹਿੰਦੀ ਦੇ ਵਿੱਚ ਸਟੋਰੀ ਹੈਗੀ ਐ, ਜੰਗਲ ਦੇ ਉੱਤੇ ਜਿੱਦਾਂ ਸਟੋਰੀ ਏ। ਕੀ ਬਦਲ ਦੇ ਉਥੇ ਤੋਂ ਬੱਚੇ ਵੀ ਇੰਟਰੇਸਟ ਨਾਲ ਪੜ੍ਹਦੇ ਓ।
ਸਈ ਗੱਲ ਐ, ਸਈ ਗੱਲ ਐ।
ਔਰ ਨਾਲ ਮੇਨ ਪੜ੍ਹਾਨ ਵਾਲਾ ਉੱਦਾਂ ਦਾ ਹੋਏਗਾ ਨਾ ਪੜ੍ਹਨ ਜਿਦਾ ਇੰਟਰਸਟ ਲੇ ਕੇ ਪੜ੍ਹਾਓ, ਬੱਚਿਆਂ ਨੂੰ ਐਕਸ਼ਨ ਦੇ ਨਾਲ ਪੜ੍ਹਾਓ, ਤੋਂ ਬੱਚੇ ਵੀ ਥੌੜਾ ਇੰਟਰਰੇਸਟ ਲੈਨਗੇ ਓਦੇ 'ਚ। ਪੜ੍ਹਨੇ ਵਾਸ
ਹਾਂਜੀ ਐਵੇਂ ਈ ਹੋਨਾ ਚਾਈਦਾ ਬੁੱਕ ਜੋ ਬਣਾਉਂਦੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿਵੇ ਜਿਹੀ ਬਣਾਉਣੀ ਚਾਹੀਏ।
ਫੋਟੋ ਦੇਣੀ ਚਾਹੀਦੀ ਹੈ। ਕਿ ਬੱਚਾ ਦੇਖ ਕੇ ਥੋ੍ਹਾ ਇੰਟਰਸਟ ਦਿਖਾਏ ਤੁਂ ਡਾਇਰੈਕਟ। ਉਹੀ ਵ ਤੁਸੀਂ ਡਰ ਲਗੇ ਪੂਰੀ ਸਟੋਰੀ ਲਿਖ ਦੋਗੇ ਤਾਂ ਫਿਰ ਉਹ ਕੁਛ ਵੀ ਨਹੀਂ ਸਮਝੇ ਉਹਨੂੰ ਉਸ ਤੋਂ ਹੀ ਜਾਏਗਾ। ਕਿਵੇਂ ਸਟੋਰੀ ਸਟੋਰੀ ਦੇ ਨਾਲ ਉਹਦੀ ਪ ਪਿਕਚਰ ਹੋਣਾ ਬਹੁਤ ਜ਼ਰੂਰੀ ਹੈ। ਬੱਚੇ ਨੇ ਉਧਰ ਸਮਝ। ਚਾਹੀਦਾ ਨਾ ਹਾਂ ਇੱਥੇ ਜੰਗਲ ਸੀਗਾ ਅਤੇ ਇੱਥੇ ਅੰਦਰ ਉਹ ਲਾਇਨ ਕੁਝ ਵੀ ਹੋਏ ਜੋ ਦਿੱਤਾ ਉਹਨਾਂ ਨੇ। ਹੈਗਾ ਹਾਂ ਸਮਝ ਦੇਖੋ। ਮੇ ਮੇ ਸੀ ਕਿ ਉਹਨਾਂ ਨਾਲ ਜ਼ਿਆਦਾਤਰ ਬੱਚੇ ਫੋਟੋਜ਼ ਦੇਖ ਕੇ ਹੀ ਸਮਝ ਆਦੇ।
ਸਹੀ ਗੱਲ ਹੈ ਸਹੀ ਗੱਲ ਹੈ ਹੋਰ ਬੱਚਿਆਂ ਨੂੰ ਫੋਟੋ ਦੇਖਣ 'ਚ ਇੰਟਰਸਟ ਆਉਂਦਾ। ਉਹ ਉਹਦੇ ਚੱਕਰ 'ਚ ਹੀ ਉਹ ਉਹਨਾਂ ਦਾ ਮਨ ਕਰਦਾ ਕਿ ਥੋੜ੍ਹਾ ਚਲੋ ਬੁੱਕ ਦੇਖਦੇ ਹਾਂ ਮਨ ਕਰ ਰਿਹਾ ਹੈ।
ਹੰਮ ਬਰਾਬਰ ਉਹੀ ਹੈ ਹੁਣ ਉਹੀ ਕਹਿਣਾ ਉਹਨਾਂ ਦਾ ਵੀ ਉਹੀ ਚੀਜ਼ ਹ ਲੇਕਿਨ ਮੈਨੇ ਵੀ ਸ ਦੇਖਿਆ ਦੋ ਤਿੰਨ ਬਾਰ ਮੈਂ ਵੀ ਔਨਲਾਈਨ ਦੇਖਹੀ ਸੀ ਕੋਈ ਅੱਛੀ ਜੀ ਵਰਤੀ ਤਾਂ ਨਹੀਂ ਸਟੋਰੀ ਬੁੱਕ ਹੋ ਉਹਨੂੰ ਖਰੀਦ ਕੇ ਦੇਵਾਂ ਤਾਂ ਉਹ ਦੇਖ ਕੇ ਥੋੜਾ ਕਰੇ ਆਪਣਾ
ਹਾਂਜੀ ਹਾਂਜੀ। ਮੂਵੀਜ਼ ਹੰਮ ਹੰਮ ਮੂਵੀਜ਼ ਠੀਕ ਨੇ ਬਟ ਬੱਚੇ ਹੱਚੀਆਂ ਵੱਧਗੀਆਂ ਨਹੀਂ ਅੱਜ ਕੱਲ ਨੇ।
ਨਹੀਂ ਬੱਚਿਆਂ ਵੱਲ ਕੋ ਨਹੀਂ ਬੱਚਿਆਂ ਦੇ ਮੂਵੀ ਕੋਈ ਹੈ ਹੀ ਨਹੀਂ ਨਾ। ਪਹਿਲੇ ਤੋਂ ਵੀ ਬੱਚਿਆਂ ਦੀ ਮੂਵੀ ਆਉਂਦੀ ਸੀਗੀ। ਬਟ ਹੁਣ ਤਾਂ ਬੱਚਿਆਂ ਦੀ ਕੋਈ ਮੂਵੀ ਬੋਲਣਾ ਬੱਚਿਆਂ ਵਾਸਤੇ ਕੋਈ ਮੂਵੀ ਨਹੀਂ ਹੈ।
ਹਾਂ।
ਪਹਿਲੇ ਜੇਕੋ ਉਹਦੇ ਤਾਰੇ ਜ਼ਮੀਨ 'ਚ ਸੀਗੀ ਮੂਵੀ ਉਹ ਬੱਚਿਆਂ ਦੇ ਕਾ ਕਾਫੀ ਅੱਛੀ ਸੀ। ਕਿ ਉਹ ਉਸ ਟਾਈਮ ਦੇ ਟਾਈਮ ਅੱਜ ਦੇ ਜ਼ਮਾਨੇ 'ਚ ਇੱਦਾਂ ਦੀ ਕੋਈ ਮੂਵੀ ਹੈ ਨਹੀਂ। ਜੋ ਬੱਚਿਆਂ ਨੂੰ ਦਿਖਾਏ ਤਦੋਂ ਤਾਂ ਉਹਨਾਂ ਨੂੰ ਇੰਟਰਸਟ ਨਹੀਂ। ਮੋਬਾਇਲ ਦੇ ਫਿਰ ਤ ਤਰੋ ਤੋਂ ਮੋਬਾਇਲ ਲੈ ਕੇ ਬਹਿੰਦੇ ਹੋ।
ਹੰਮ।
ਪਹਿਲੇ ਜੋਰਾਸਿਕ ਪਾਰਕ ਸੀਗਾ ਤੁਸੀਂ ਜੋਰਾਸਿਕ ਪਾਰਕਸ ਦੇਖੀ ਹੋਣੀ ਮੂਵੀ। ਉਹਦੇ 'ਚ ਵੀ ਬੜਾ ਬੱਚਿਆਂ ਦਾ ਬਹੁਤ ਅੱਛਾ ਦੱਸਿਆ ਸੀਗਾ ਉਹ ਸਾਰੇ ਬੱਚੇ ਬੱਚੇ ਉਸ ਟਾਈਮ 'ਤੇ ਦੇਖ ਕੇ ਦੇਖਦੇ ਵੀ ਸੀਗੇ ਮੜ ਹੁਣ ਦੇ ਬੱਚੇ ਕੋਲ ਤਾਂ ਨਹੀਂ ਕੁਛ ਨਹੀਂ ਹੈ ਇਦੇ ਚ ਸਮਝ 'ਚ ਨਹੀਂ ਆ ਰਿਹਾ ਸਾਨੂੰ
ਹਾਂਜੀ ਸਹੀ ਗੱਲ ਹੈ ਜੋ ਮੂਵੀ ਹੁੰਦੀਆਂ ਨੇ ਉਹਦੇ ਵਿੱਚ ਹੁਣ ਹਰ ਗੱਲ ਤੇ ਬਚਿਆਂ ਸਮਝ ਨਹੀਂ ਆਏਗੀ ਵੱਡੀਆਂ ਉਹ ਕਿ ਵੱਡੀ ਉਹ ਜੋ ਸਾਡੇ ਲੈਵਲ ਦੀਆਂ ਮੂਵੀਆਂ ਆਉਂਦੀਆਂ ਨੇ ਉਹਨਾਂ ਨੂੰ ਚੀਜ਼ ਨਹੀਂ ਸਮਝ ਆਏਗੀ।
ਹੰਮ ਹੋ। ਨਹੀਂ ਆਉਂਦੀ ਉਹਨਾਂ ਨੂੰ ਸਮਝ ਹੁਣ ਦੀ ਸਮਝ ਨਹੀਂ ਹੈ ਉਹਨਾਂ ਨੂੰ ਹੁਣ ਤੁਸੀਂ ਕੁੱਝ ਵੀ ਕਰ ਲਉ ਉਹ ਨਹੀਂ ਸਮਝ ਸਕਗੇ ਉਹ ਤੁਸੀਂ ਬੋਲੋਗੇ ਹੁਣ ਵੀ ਕਿ ਇੱਦਾਂ ਦਾ ਟਾਈਮ ਹੈ ਨਾ ਤੁਸੀਂ ਉਹਨਾਂ ਨੂੰ ਬੋਲੋ ਨਹੀਂ ਇਹ ਕਰ ਲਓ ਤੁਸੀਂ ਉਹ ਕਰ ਲਓ ਉਹਨਾਂ ਨੇ ਕੁਛ ਨਹੀਂ ਕਰਨਾ।
ਫ ਫਿਰ ਉਹ ਸਾਨੂੰ ਪੁੱਛਣਗੇ ਕਿ ਕੀ ਮਤਲਬ ਹੈ ਇਹਦਾ।
ਉਹੀ ਹੋਈ ਬਰਾਬਰ ਸਹੀ ਗੱਲ ਹੈ। ਨਹੀਂ ਵਧੀਆ ਹੈ ਉਹ ਤਾਂ ਮੂਵੀ ਤਾਂ ਦੇਖਦੇ ਦੇਖੋ ਦੇਖੋ ਮੂਵੀ ਅਸੀਂ ਇਹ ਨਹੀਂ ਬੋਲਦੇ ਮੂਵੀ ਨਹੀਂ ਦੇਖਣੀ ਚਾਹੀਦੀ ਬਟ ਢੰਗ ਦੀ ਹੋਏ ਤੋਂ ਦੇਖੋ। ਉਹੀ ਬੁੱਕ ਵੀ ਉਦਾਂ ਦੀ ਹੋਣੀ ਚਾਹੀਦੀ ਬੁੱਕ ਦਾ ਵੀ ਸਟੋਰੀ ਵੀ ਓਦਾਂ ਦੀ ਚਾਹੀਦੀ ਜਿਹੜੀ ਢੰਗ ਦੀ ਉਹ। ਬੱਚਿਆਂ ਨੂੰ ਇੰਟਰਸਟ ਆਇਆ ਦੇਖਣ ਵਾਸਤੇ ਸੁਣਨ ਵਾਸਤੇ ਉਹ ਜਦੋਂ ਪੜ੍ਹੋ ਤੁਸੀਂ ਤੋਂ ਮਤਲਬ ਦੇ ਜ ਹਾਂਜੀ ਠੀਕ ਹੈ ਚਲੋ
ਗੱਲ ਕਰਾਂਗੇ ਆਪਾਂ ਹੈਨਾ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ